ਸਤਿ ਸ੍ਰੀ ਅਕਾਲ ਦੀ ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਕਾਲ ਦੀ, ਕਿਵੇਂ ਉਹਦੀ
ਕਿਵੇਂ ਹੋ
ਅਸੀਂ ਵਧੀਆ ਜੀ ਤੁਸੀਂ ਤੇ ਅਸੀਂ ਵੀ ਵਧੀਆ ਦੀ ਤੁਹਾਡੇ ਪਰਿਵਾਰ ਦੇ ਸਾਰੇ ਮੈਂਬਰ ਕਿਵੇਂ ਨੇ ਜੀ ਅੱਛਾ ਜੀ ਚਲੋ। ਬਹੁਤ ਵਧੀਆ ਜੀ
ਜੀ ਮੇਰੇ ਸਾਨਕੇ
ਹਾਂਜੀ, ਵਧੀਆ
ਤੇਜ ਕੋਈ
ਹਾਂਜੀ ਹਾਂ ਸਾਡੇ ਦੀਵੀ ਆਏ ਹੋਏ ਨੇ ਜੀ
ਅੱਛਾ-ਅੱਛਾ ਸਾਡੇ ਵੀ ਆਏ ਹੋਏ ਨੇ ਛੁੱਟੀਆਂ ਕਰਕੇ ਕਾਫੀ ਜਾਣੇ ਇਸ ਕਰਕੇ ਟਾਈਮ ਵੀ ਨੀ ਲੱਗਦਾ।
ਅੱਛਾ ਜੀ।
ਹਾਂਜੀ-ਹਾਂਜੀ।
ਹਾਂਜੀ ਹਾਂ ਦੀ।
ਕਿਉਂਕਿ ਤੁਹਾਨੂੰ ਪਤਾ ਹੁਣ ਵੀ ਸਾਲ ਚ ਹਾਂਜੀ ਹਾਂ।
ਹਾਂਜੀ।
ਆ ਮੈਂ ਸ਼ੌਕ ਹੁੰਦਾ ਚਲੋ ਆਉਣ ਦਾ
ਹਾਂਜੀ। ਜੀ ਹਾਂ।
ਹਾਂਜੀ-ਹਾਂਜੀ ਹੋਰ ਸੁਣਾਓ ਤੁਸੀਂ ਕੀ ਕਰਦੇ ਹੁੰਦੇ ਹੋ?
ਅਸੀਂ ਕੁਛ ਨਹੀਂ। ਵੀ ਬਸ ਘਰ ਦੇ ਕੰਮ ਕਾਰ ਕਰਦੇ ਹਾਂ ਏ।
ਅੱਛਾ-ਅੱਛਾ ਚਲੋ ਵਧੀਆ-ਵਧੀਆ ਚਲੋ। ਪੰਜੱਜ ਪਾੱਸ ਦੇ ਟੋਪਿਕ ਤੇ ਗੱਲ ਕਰਦੇ ਹਾਂ।
ਹਾਂਜੀ ਦੱਸੋ ਜੀ।
ਹਾਂਜੀ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਲਗਾ ਲਓ ਹੁਣ ਛੁੱਟੀਆਂ ਦਾ ਮਹੀਨਾ ਹੀ ਲਗਾ ਲਓ ਵੀ ਹੁਣ ਦੇਖੋ ਬੱਸਾਂ ਚ ਕਿੰਨੀਆਂ ਸਵਾਰੀਆਂ ਹੁੰਦੀਆਂ ਨੇ। ਕਿਉਂਕਿ ਇੱਕ ਤਾਂ ਦੇਖੋ ਵੀ ਫਰੀ ਦੀ ਸਵਾਰੀ ਹੋ ਗਈ ਜਿਆਦਾ ਅੱਜ।
ਹਾਂਜੀ।
ਜਿਸ ਕਰਕੇ ਵੀ ਚਲੋ ਲੋਕਾਂ ਨੂੰ ਇਹ ਹੁੰਦਾ ਵੀ ਛੁੱਟੀਆਂ ਤੋਂ ਉਹ ਬਿਨਾਂ ਵੀ ਦੇਖ ਦੇਖੋ ਲੋਕ ਹੁਣ ਘੁੰਮਦੇ ਹੀ ਰਹਿੰਦੇ ਨੇ ਜ਼ਿਆਦਾਤਰ ਬੱਸਾਂ ਦੇ ਵਿੱਚ ਕਿਉਂਕਿ ਦੇਖੋ ਹਰ ਜ ਐਂ ਸਕੂਲ ਟਾਈਮ ਹੁੰਦਾ ਹੀ ਨਹੀ ਹੈਗਾ ਕਿਤੇ ਨਾਲ ਜਾਣ ਦਾ।
ਨਹੀਂ ਕਿਸੇ ਕੋਲ ਵੀ ਟਾਈਮ ਨਹੀਂ ਹੁੰਦਾ ਜੀ ਅੱਜ ਕੱਲ
ਹਾਂਜੀ-ਹਾਂਜੀ। ਜੀ ਜੈਂਟਸ ਕੋਲ ਘੱਟ ਹੀ ਟਾਈਮ ਹੁੰਦਾ ਜੀ।
ਹਾਂਜੀ-ਹਾਂਜੀ ਵੈਸੇ ਜੈਟਸ ਜਾਂਦੇ ਵੀ ਨਹੀ ਹੈਗੇ ਕਿਤੇ ਵੀ।
ਜੀ ਹਾਂਜੀ ਚਲੋ ਲੇਡੀਜ਼ ਨੂੰ ਇਹ ਹੁੰਦਾ ਲੇਡੀਜਸ ਨੂੰ ਤਾਂ ਪਤਾ ਹੁੰਦਾ ਜੈਂਟਸ ਤਾਂ ਕਈ ਵਾਰੀ ਕਹਿ ਦਿੰਦੇ ਨੇ ਵੀ ਚਲੋ ਕੀ ਕਰਨਾ ਉੱਥੇ ਜਾ ਕੇ ਵੀ। ਸਰ ਜੁ ਗਾ। ਪਰ ਲੇਡੀਜ਼ ਨੂੰ ਥੋੜਾ ਹੁਣ ਕਿ ਅਗਰ ਅੱਜ ਆਪਾਂ ਅਗਲੇ ਨਾਲ ਵਰਤਾਂਗੇ ਤਾਂ ਕੱਲ ਨੂੰ ਆਪਣਾ ਅਗਲਾ ਵੀ ਆਪਣੇ ਨਾਲ ਵਰਤੇਗਾ ਇਹ ਚੀਜ਼ ਥੋੜਾ ਹਾਂਜੀ ਜੈਂਟਸ ਨੂੰ ਥੋੜਾ ਕੰਮ ਨਾਲ ਹੁੰਦਾ ਵੀ ਨਹੀਂ ਮੇਰਾ ਕੰਮ
ਛੁੱਟ ਜੂਗਾ ਹਾਂਜੀ-ਹਾਂਜੀ
ਪਰ ਚਲੋ ਇਹ ਗੱਲ ਵੀ ਠੀਕ ਕਿਉਂਕਿ ਚਲੋ ਜੈਂਟਸ ਵੀ ਆਪਣੀ ਜਿੰਮੇਵਾਰੀ ਲੰਗ ਨਿਭਾ ਰਹੇ ਨੇ ਅਗਲੇ ਦੇਖੋ ਦੇਖੋ ਹਨਾ ਵੀ ਜੇ ਤਾਂ ਦੋਵੇਂ ਐਵੇਂ ਦੇ ਹੋਣ ਫੇਿਰ ਤਾਂ ਘਰ ਚੱਲਣਾ ਵੀ ਔਖਾ ਹੋ ਜਾਂਦਾ ਹਾਂਜੀ-ਹਾਂਜੀ ਜਿਸ ਕਰਕੇ ਵੈਸੇ ਵਧੀਆ ਵੀ ਚਲੋ ਘੁੰਮਣਾ ਵੀ ਚਾਹੀਦਾ ਪਰ ਬੱਸਾਂ ਚ ਅੱਜ ਕੱਲ ਦੇਖਲੋ ਵੀ ਕਿੰਨਾ ਰਸ਼ ਮਿਲਦਾ ਆਪਾਂ ਨੂੰ
ਮੈਮ ਤੇ ਰਸ਼ ਵੀ ਬਹੁਤ ਜ਼ਿਆਦਾ ਏ ਤੇ ਦੂਸਰਾ ਉੱਪਰੋਂ ਗਰਮੀ ਦਾ ਮੌਸਮ ਮਹਿੰਗਾ ਏ
ਦੇਖੋ ਜ਼ਿਆਦਾ ਭੀੜ ਭੜੱਕਾ ਦੇਖੋ ਦੇਖੋ ਬੱਸਾਂ ਚ ਕਿੰਨਾ ਹੁੰਦਾ ਹਰ ਥਾਂ ਤੇ ਦੇਖੋ ਦੇਖੋ ਪੀ ਆਰ ਟੀ ਸੀ ਬੱਸ ਵੀ ਨਹੀਂ ਜਾਂਦੀ ਹੁੰਦੀ
ਨਹੀਂ ਮੈਮ ਜਾਂਦੀ ਨੀ ਹੈਗੀ ਜੀ
ਦੀ ਹੀ ਪ੍ਰਾਈਵੇਟ ਆ ਹੁਣ ਲਗਾਲੋ ਆਪਣੇ ਪਿੰਡ ਦੀ ਗੱਲ ਕਰੀਏ ਤਾਂ ਸਾਡੇ ਪ੍ਰਾਈਵੇਟ ਹੀ ਜਾਂਦੀ ਆ ਤੇ ਇੰਨਾ ਰਸ਼ ਹੁੰ ਦਾ ਜਿਆਦਾ ਦੇਖੋ ਕਿ ਜੇਕਰ ਕੋਈ ਅਗਲਾ ਆਟੋ ਚ ਜਾਣਾ ਚਾਹੁੰਦਾ ਤੁਹਾਨੂੰ ਔਟੋ ਚ ਵੀ ਨੀ ਜਾਣ ਦਿੰਦੇ ਦੇਖੋ ਬੱਸਾਂ ਵਾਲੇ ਸਭ ਤੋਂ ਦੇਖੋ ਉਹ ਇਹ ਕਹਿੰਦੇ ਨੇ ਕਿ ਲਓ ਅਸੀਂ ਇੰਨਾ ਪੈਸਾ ਲਾਇਆ ਆਪਣੀਆਂ ਬੱਸਾਂ ਤੇ ਹਨਾ ਕਿ ਅਗਰ ਤੁਸੀਂ ਔਟੋ ਤੇ ਹੀ ਜਾਓ ਗਏ ਫਿਰ ਸਾਨੂੰ ਕੋ ਕਿੱਥੋਂ ਸਵਾਰੀ ਮਿਲੂਗੀ ਜੇ ਬੋ ਹਾਂਜੀ-ਹਾਂਜੀ
ਪਿੰਡ ਹੈ ਜਿਹੜਾ ਉਹ ਸ਼ਹਿਰ ਤੋਂ ਕਿੰਨੀ ਕੁ ਦੂਰ ਹੈਗਾ
ਸ਼ਹਿਰ ਤੋਂ ਹੈਗਾ ਸਾਡਾ ਪਿੰਡ ਪੰਦਰਾਂ ਕਿਲੋਮੀਟਰ ਹੈਗਾ ਸਾਡਾ ਪਿੰਡ ਪਰ ਸਾਡਾ ਪਿੰਡ ਵੀ ਸ਼ਹਿਰ ਅਸੀਂ ਆਪਣਾ ਪਟਿਆਲਾ ਸਾਈਡ ਤੋਂ ਹਾਂਜੀ-ਹਾਂਜੀ ਦੇਖੋ ਕੋਈ ਇੱਧਰ ਵੀ ਲੱ ਗਾ ਲਓ ਵੀ ਸ਼ਹਿਰ ਮਾਂਗੂੰ ਈ ਆ ਪਿੰਡ ਤਾਂ ਸਾਡਾ ਲਗਾ ਲਓ, ਪਰ ਤੁਹਾਨੂੰ ਪਤਾ ਈ ਅੱਜ ਕੱਲ ਹੁਣ ਕੋਲਜ ਵੀ ਪੜ੍ਹਨਾ ਆਪਾਂ ਨੇ ਸੌ ਕੰਮ ਹੁੰਦੇ ਨੇ ਆਪਾਂ ਨੂੰ ਜਾਣਾ ਹੀ ਪੈਂਦਾ ਸ਼ਹਿਰ ਹੁਣ ਦੇਖੋ, ਹਰ ਸਮੇਂ ਤਾਂ ਆਪਣੇ ਭੈਣ ਭਾਈ ਆਪ ਈਓ ਲਗਾ ਲੋ ਵੀ ਬਾਈਕ ਤੇ ਨਾਲ ਨੀ ਜਾਂਦੇ ਹੋ ਨਾ, ਜੇ ਹੁਣ ਤੁਸੀਂ ਲਾ ਲੋ ਅਗਰ ਆਪਾਂ ਕੋਲਜ ਹੀ ਜਾ ਰਹੇ ਆ ਤਾਂ ਕੋਲਜ ਦੀ ਔ ਲਗਾ ਲੋ, ਰੋਜ਼ ਆਪਾਂ ਨੂੰ ਕੋਈ ਨੀ ਛੱਡ ਕੇ ਆਂਦਾ।
ਨਾਜੀ ਕੋਈ ਵੀ ਨੀ,
ਖ਼ੇ ਬੱਸ ਚ ਹੀ ਜਾਂਨੇ ਆ ਤੇ ਆ ਐਨੇ ਬੁਰੇ ਤਰੀਕੇ ਨਾਲ ਜਾਣੇ ਆ ਅਸੀਂ ਆਪ ਆਪਣੀ ਬੱਸਾਂ ਦੀਆਂ ਗੱਲਾਂ ਦੱਸੀ ਕਿ ਸਾਨੂੰ ਨਾ
ਸ਼ਰਮ ਵੀ ਆਉਂਦੀ ਹੈਗੀ ਹਾਂਜੀ ਬਹੁਤ ਜ਼ਿਆਦਾ ਜੀ
ਕਿਉਂਕਿ ਤੁਹਾਨੂੰ ਪਤਾ ਹੋ ਗਈ ਹਰ ਕੋਈ ਬਾਈਕ ਤੇ ਵੀ ਨੀ ਜਾਂਦੇ ਹਾਂਜੀ-ਹਾਂਜੀ, ਜੀ
ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ, ਇਸ ਦੇ ਬਾਰ ਕਿਉਂਕਿ ਤੁਹਾਡੀ ਕਲੀ ਸਰਕਾਰੀ ਬੱਸਾਂ ਲਾਵੇ।
ਹਾਂਜੀ-ਹਾਂਜੀ, ਦੇਖੋ ਅੱਜ ਕੱਲ ਬੱਸਾਂ ਚ ਵੀ ਰਸ ਤਾਂ ਦੇਖੋ ਬਹੁਤ ਹੀ ਜ਼ਿਆਦਾ ਹੋ ਗਿਆ। ਕਿੰਨੇ ਹੀ ਦੇਖੋ ਐਕਸੀਡੈਂਟ ਵੀ ਹੁੰਦੇ ਨੇ ਕੁੱਛ ਇਹ ਆ ਕਿ ਫ੍ਰੀ ਕਰਕੇ ਚ ਜ਼ਿਆਦਾ ਹੁੰਦਾ ਲੇਡੀਜ਼ ਨੂੰ ਤੂਰੀਆਂ ਹੀ ਰਹਦੀ ਦਿਆ ਨੇ ਕਹਿੰਦਾ ਦੇਖੋ ਨਜਾਇਜ਼ ਜਾਂਦੀਆਂ ਨੇ ਕਈਆਂ ਦਾ ਹੀ ਹੁੰਦਾ ਵੀ ਦੇਖੋ। ਲੋੜ ਮੁਤਾਬਿਕ ਜਾਂਦੀਆਂ ਨੇ
ਨਾਜੀ ਨਾ ਕਿਉਂਕਿ ਫ੍ਰਰੀ ਹੁੰ ਆਂ ਨੇ ਉਹ ਘਰੇ ਉਹਨਾਂ ਨੂੰ ਐਵੇਂ ਅਸੀਂ ਜਾਇਆ ਐ ਇੱਧਰ ਉਧਰ ਪਰ ਕਈਆਂ ਨੂੰ ਐਵੇਂ ਹੁੰਦਾ ਕੰਮ ਹੁੰਦਾ ਹੈਗਾ ਵੀ ਆਪਣਾ ਜਾਣਾ ਬਿਨਾਂ ਸਰਦਾ ਨੀ ਹੈਗਾ।
ਹਾਂਜੀ-ਹਾਂਜੀ, ਕੁਛ ਐਈ ਖੋ ਵੀ ਲਗਾ ਲੋ ਤੁਹਾਨੂੰ ਦੱਸਿਆ ਹੀ ਆ।
ਹਾਂਜੀ।
ਦੀਆਂ ਰੈੰਦੀਆਂ ਨੇ ਵੀ ਚਲੋ ਫਰੀ ਆ ਉੱਥੇ ਘੁੰਮ ਆਈਏ ਉੱਥ ਉੱਥੇ ਘੁੰਮ ਆਏ ਦੇਖੋ ਊਹ ਚਾਹੇ ਓਹ ਕਦੇ ਘਰੇ ਬਾ ਹਾਰਨਾ ਨਿਕਲੀਆਂ ਹੋਣ, ਪਰ ਜਿਸ ਦਿਨ ਦਾ ਲੱਗਾ ਲੋ ਐਵੇਂ ਫਰੀ ਦਾ ਸਫ਼ਰ ਹੋਇਆ ਹੁਣੇ, ਹਰ ਇੱਕ ਲੇਡੀਜ ਦੇਖੋ ਬਾਰ ਅਪਾਂ ਨੂੰ ਮਿਲਦੀ ਹੀ ਮਿਲਦੀ ਆ। ਚਾੰਦੀ ਪਰ ਦੇਖੋ ਏਹ ਆ ਵੀ ਨਜੈਜ਼ ਜੇ ਹੋ ਵੀ ਨੀ ਕਿਉਂਕਿ ਇਨ੍ਹਾਂ ਦਾ ਦੇਖੋ ਸਾਮਣਾ ਹੁਣ ਦੇਖੋ ਕਿੰਨੇ ਈ ਧਰਨੇ ਲੱਗ ਰੇ ਨੇ ਔਨ ਨਾ ਨੂੰ ਤਨਖਾਹਾਂ ਨੀ ਦਿੱਤੀਆਂ ਜਾਂਦੀ ਹਾਂ।ਡਰੈਵਰਾਂ ਨੂੰ ਦੇਖੋ ਬਾਅ ਚ ਕੀ ਆਪ ਸਾਨੂੰ ਹੀ ਦੇਖੋ ਭੁਗਤਣਾ ਪੈਂਦਾ ਐ।
ਏ ਤਾਂ ਗੱਲ ਸਹੀ ਏ, ਹੁਣ ਤੁਸੀਂ ਬਿਜਲੀ ਬੋਰਡ ਦਾਈ ਲਾ ਲੋ, ਉਨਾਂ ਤੇ ਕਿੰਨਾ ਜਿਆਦਾ ਅਤਿਆਚਾਰ ਹੋ ਰਿਹਾ ਐ ਬਿਚਾਰਿਆਂ ਤੇ
ਹਾਂਜੀ ਹਾਂ ਦੇਖੋ, ਜੇ ਔਨਾਂ ਨੂੰ ਬੋਲਿਆ ਗਿਆ ਵੀ ਤੁਸੀਂ ਲਗਾਲੋ ਤਾਂ ਤੁਹਾਡੀ ਇੱਕ ਫਿਕਸ ਸੈਲਰੀ ਰੱਖੀ ਜਾਊਗੀ, ਦੇਖੋ ਏ ਚੀਜ਼ ਜੇ ਹਰ ਇੱਕ ਗੱਲਤ ਚਲੋ ਔ ਵੀ ਕਿਤੇ ਨਾ ਕਿਤੇ ਗਲ ਤ ਨੇ ਦੇਖੋ ਬਿਨਾਂ ਪੇਪਰ ਤੋਂ ਪੱਕੇ ਹੋਣ ਆਲੀ ਸਿਸਟਮ ਦੇਖੋ, ਹਨਾ।ਹੁਣ ਅੱਜ-ਗੱਲ ਦੀ ਜਨਰੇਸ਼ ਕੈੰਦੇ। ਦੇਖੋ ਜੇੜਾ ਬੱਚਾ ਅਠਾਨਵੇਂ ਅਠਾਨਵੇਂ ਪਚੱਤਰ ਪਚੱਤਰ ਨੰਬਰ ਵੀ ਲੇ ਰਿਹਾ, ਔਦਾ ਨਾਮ ਨੀ ਆਂਦਾ ਅੱਜ
ਨਹੀਂ ਔੰਦਾ ਜੀ ਕਿਓਂਕਿ ਕੋੰਪੀਟੀਸ਼ਨ ਨਾ ਬਹੁਤ ਜਿਆਦਾ ਵੱਧ ਰਿਹਾ ਇਸ ਵਾਰ ਹੁਣ।
ਇੱਕ ਲਗਾ ਲੋ ਜਿਨੇ ਪੇਪਰ ਨੀ ਦਿੱਤਾ।
ਹਾਂਜੀ।
ਔਨੂੰ ਸੀਮੇਂ ਆਪਾਂ ਜੋਬ ਮਿਲ ਸਕਦੀ ਆ ਪੱਕੀ, ਹਾਂਜੀ ਹਾਂ ਵੀ ਚਲੋ ਤੁਹਾਨੂੰ ਜਿੰਨੀ ਕੁ ਮਿਲ ਰੀ ਆ ਓਹੀ ਤੁਸੀਂ ਅਪਣਾ ਵਧੀਆ ਤੁਸੀਂ
ਹਾਂਜੀ ਹਾਂ, ਕਿਓਂਕਿ ਉਦੇ ਨਾਲ ਐਂਮੈਂ ਐ ਵੀ ਉਨ੍ਹਾਂ ਦੇ ਘਰ ਦਾ ਖਰਚ ਚੱਲ ਸਕ ਦਾ ਹੈਗਾ ਦੇਖੋ।
ਹਾਂਜੀ-ਹਾਂਜੀ-ਹਾਂਜੀ, ਬੀ ਦੇਖੋ ਇੱਕ ਔਹੀ ਆ ਵੀ ਹੁਣ ਦੇਖੋ ਆਪਾਂ ਕੇ ਦੀਏ ਕਿ ਫ੍ਰੀ ਸਫ਼ਰ ਦੇ ਕਰਕੇ ਆਪਾਂ ਨੂੰ ਏਦੀ ਦੇਖ ਖੋ ਅਪਾ ਨੂੰ ਸੂਹੂਲਤ ਕੋਈ ਨੀ ਔ ਬਸ ਇੱਕੋ ਆਪਾ ਨੂੰ ਇਕ ਓ ਲੱਗਦਾ। ਪਰ ਕਿਤੋਂ ਨਾ ਕਿਤੋ ਔ ਪੈਸਾ ਆਪਾਂ ਤੋਂ ਲਿਆ ਹੀ ਜਾ ਰਿਹਾ, ਕਿ ਕਿਤੇ ਨਾ ਕਿਦੇ ਦੇਖੋ ਹੁਣ ਪੈਟਰੋਲ ਮੈਂਗ
ਆ, ਸਾਰਾ ਕੁਛ ਹੀ ਕਿਓਂਕਿ ਗੋਰਮੈਂਟ ਨੇ ਆਪਣੇ ਤੋਂ ਹੀ ਲੈਣਾ।
ਹਾਂਜੀ ਹਾਂ ਵੀ ਦੇਖੋ ਏਹ ਤਾਂ ਅਪਾਂ ਨੂੰ ਵੈਮ ਹੁੰਦਾ ਹੀ, ਪਰ ਚਲੋ ਇਹ ਆ ਕਿ ਅਪਾਂ ਨੂੰ ਥੋੜ੍ਹਾ ਹੁੰਦਾ ਵੀ ਚਲੋ ਜੇੜੀ ਸਹੂਲਤ ਮਿਲ ਰੀ ਆ ਲੈ ਲੋ।
ਹਾਂਜੀ ਹਾਂ ਏ ਏਹ ਤਾਂ ਗੱਲ ਹੈਗੀ ਹੈ ਏ।
ਬਸ ਏਹ ਚੀਜ਼ ਦਾ ਫ਼ਰਕ ਪੈ ਜਾਂਦਾ। ਪਰ ਕਿਤੇ ਨਾ ਕਿਤੇ ਦੇਖੋ ਵੀ ਆਪਾਂ ਦੇਖਦੇ ਹੀ ਆ ਵੀ ਅੱਜ ਕੱਲ ਬਹੁਤ ਰਸ਼ ਹੋ ਗਿਆ, ਹਰੇਕ ਥਾਂ ਹੀ ਲਾ ਲਓ। ਲਗਾ ਲਓ ਆਪਾਂ ਗੱਡੀਆਂ 'ਚ ਦੇਖਦੇ ਹਾਂ, ਲੋਕ ਏਥ ਇੰਨੇ-ਇੰਨੇ ਲੋਕ ਜਾਂਦੇ ਨੇ। ਗੱਡੀਆਂ 'ਚ ਵੀ ਲਗਾ ਲੋ ਜੇ ਚਾਰ ਸੀਟਾਂ ਨੇ। ਤੇ ਅੱਗਲਾ ਛੇ ਛੇ ਜਣੇ ਬੈਠ ਕੇ ਜਾਂਦੇ ਨੇ, ਹੁਣ ਤਦੀ ਛੁੱਟੀ ਹੁਣ ਤੁਸੀਂ ਛੁੱਟੀਆਂ 'ਚ ਹੀ ਲਗਾ ਲੋ।
ਬਹੁਤ ਆਦੇ ਨੇ ਗੇਏ ਹੁਣ ਸਾਰੇ ਬੱਸਾਂ ਦੇ ਵਿੱਚ ਹਾਂਜੀ।
ਨੇ ਪੰਜ ਸੱਤ-ਸੱਤ ਜਾਣੇ ਦੇ
ਹਾਂਜੀ ਹਾਂ। ਕਿਉਂਕਿ ਹੁਣ ਤੁਸੀਂ ਇਹ ਲੈ ਲਓ, ਵੀ ਜਿਹੜੇ ਗੱਡੀਆਂ ਨੇ ਉਹ ਵੀ ਪਹਿਲਾਂ ਨਾਲੋਂ ਦੇਖ ਲੋ ਬਹੁਤ ਜ਼ਿਆਦਾ ਵੱਧ ਗਈਆਂ।
ਹਾਂਜੀ-ਹਾਂਜੀ। ਜੀ ਬਹੁਤ ਜਿਆਦਾ ਉਹ ਹੋ ਗਿਆ ਵੀ ਦੇਖੋ ਹੁਣ ਤਾਂ ਅਗਰ ਆਪਾਂ ਦੇਖੀਏ, ਹਾਂਜੀ ਹਾਂ ਕਿ ਦੇਖੋ ਬਹੁਤ ਨਹੀਂ ਵੀ ਰਸ਼ ਹਰ ਇੱਕ ਜਗ੍ਹਾ ਜੇ ਦੇਖ ਦੇਖਿਆ ਜਾਵੇ ਹਸਪਤਾਲਾਂ 'ਚ ਦੇਖੀਏ ਆਪਾਂ, ਉੱਥੇ ਦੇਖੋ ਕਿੰਨਾ ਰਸ਼ ਹੁੰਦਾ। ਠੀਕ ਹੈ, ਆਪਾਂ ਕਿਤੇ ਧਾਰਮਿਕ ਸਥਾਨ ਤੇ ਦੇਖੀਏ ਉ ਉੱਥੇ ਕਿੰਨਾ ਰਸ਼ ਮਿਲਦਾ ਆਪਾਂ ਨੂੰ, ਕੋਈ ਥਾਂ ਐਵੇਂ ਨੀ ਕਿ ਜਿੱਥੇ ਆਪਾਂ ਨੂੰ ਕੋਈ ਰਸ਼ ਨਾ ਮਿਲੇ।
ਕਿਉਂਕਿ ਮੈਮ ਰਸ਼ ਤਾਂ ਵੱਧ ਰਿਹਾ ਹੁਣ, ਫ੍ਰਰੀ ਦਾ ਹੋਣ ਕਰਕੇ ਔਰਤਾਂ ਨੇ ਜਿਹੜੀਆਂ ਘਰੇ ਵਿਹਲੀਆਂ ਹੁੰਦੀਆਂ ਨੇ ਗਿਆਂ ਦੇਖੋ। ਉਹ ਫਿਰ ਇੱਧਰ-ਉਧਰ ਜਾਣ ਵਾਸਤੇ ਤ ਲੱਗੇ ਰਹਿਣਗੇ ਕਹਿਣਗੇ ਫ੍ਰਰੀ ਤਾਂ ਹੈਗਾ ਆਪਾਂ ਚੱਲ ਜਾ ਆਉਣੇ ਆਂ, ਉਹ ਗਰਮੀ ਕੁਛ ਨਹੀਂ ਦੇਖਦੇ ਹੈਗੇ, ਹਾਂਜੀ।
ਪਤਾ ਕੀ ਹੁੰਦਾ ਗਰਮੀ 'ਚ ਆਪਾਂ ਤੁਰ ਪੈਂਣੇ ਹਾਂ, ਦੇਖੋ ਚਲੋ ਨਹੀਂ ਸਰਦਾ ਆਪਣੀ ਕਿਤੇ ਮਜਬੂਰੀ ਆਪ ਤਾਂ ਜਾਵੋ ਹੁਣ ਜਿਵੇਂ ਹੁਣ ਕਈ ਹੈ, ਹੁਣ ਦੇਖੋ ਆਪਾਂ ਘੁੰਮਣ ਨੂੰ ਕਹੀਏ ਕਿ ਆਪਾਂ ਘੁੰਮ ਕੇ ਆਉਂਣੇ ਆਾ ਚਲੋ, ਬੱਸਾਂ ਚ ਸਫ਼ਰ ਕਰਨਾ ਬਹੁਤ ਔਖ ਕਿਉਂ ਕਿਉਂਕਿ ਦੇਖੋ ਗਰਮੀ ਕਿੰਨੀ ਹੋ ਰਹੀ ਹੈ। ਉਹ ਦੁੱਗਣੇ ਪੈਸੇ ਆਪਣੀ ਦਵਾਈਆਂ ਤੇ ਤੇ ਲੱਗ ਜਾਂਨ।
ਹਾਂਜੀ, ਆ ਨਾਲੇ ਹੁਣ ਬੱਸਾਂ ਦੇ ਸਭ ਵਿੱਚ ਸਫ਼ਰ ਕਰਨਾ ਬਹੁਤ ਜ਼ਿਆਦਾ ਔਖੇ ਕਿਉਂਕਿ ਹੁਣ ਇਹ ਚੋਰੀ ਵਾਲਾ ਸਿਸਟਮ ਦੇਖ ਲੋ ਵੀ ਤੁਸੀਂ ਕਿੰਨਾ ਜ਼ਿਆਦਾ
ਦੇਖਲੋ ਅੱਜ ਕੱਲ੍ਹ ਤਾਂ ਦੇਖੋ ਬੱਸਾਂ ਦੀ ਚੋਰੀਆਂ ਮਿੰਟ ਚ ਅਗਲਾ ਕਰ ਲੈ ਜਾਂਦਾ ਪਤਾ ਵੀ ਨਹੀਂ ਕਿਉਂ? ਕਿਉਂਕਿ ਦੇਖੋ ਇੱਕ ਤਾਂ ਇੰਨਾ ਰਸ਼ ਹੁੰਦਾ। ਪਤਾ ਹੀ ਨਹੀਂ ਲੱਗਦਾ ਕਿਹੜਾ ਕਦੋਂ ਜੇਬ ਮਾਰ ਕੇ ਪੈਸੇ ਕੱਢ ਲਏ।
ਨਹੀਂ ਮੈਮ ਕੋਈ ਪਤਾ ਨ ਲੱਗਦਾ ਹੈਗਾ।
ਏਨਾ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ। ਕਿ ਤਾਂ ਇਹ ਚੀਜ਼ ਹੁੰਦਾ ਕਿ ਚਲੋ ਰਾਸ਼ ਨਹੀਂ ਹੁੰਦਾ ਹੈਗਾ। ਤਾਂ ਵੀ ਬੰਦੇ ਨੂੰ ਪਤਾ ਲੱਗ ਜਾਂਦਾ ਹੈਗਾ ਜਿੱਥੇ ਇੰਨਾ ਰਸ਼ ਹੁੰਦਾ ਵੀ ਉਹਨਾ ਵੀ ਕਿੰਨਾ ਮੁਸ਼ਕਿਲ ਆ ਜਾਣਾ। ਨਿ ਰਸ਼ ਦੇ ਵਿੱਚ
ਬਹੁਤ ਹੀ।
ਹਾਂਜੀ-ਹਾਂਜੀ।
ਕਿਉਂਕਿ ਹੁਣ ਅੱਜ-ਕੱਲ ਕੋਈ ਸਪਰੇਅ ਵਗੈਰਾ ਵੀ ਚੱਲ ਰਹੀਆਂ ਨੇ। ਜਿਹੜੀਆਂ ਬੰਦੇ ਦੇ ਕੋਲ ਜੇ ਲਾਉਂਦੇ ਨੇ ਬੰਦਾ ਉਹਦੇ ਨਾਲ ਸਾਰਾ ਸੁੰਨ ਹੋ ਜਾਂਦਾ ਗਾ
ਹਾਂਜੀ ਹਾਂਜੀ ਵੀ ਉਹੀ ਆ ਵੀ ਥੋੜਾ ਦੇਖੋ ਦੇਖ ਕੇ ਜਾਣਾ ਚਾਹੀਦਾ ਹਨਾ ਵੀ ਐਨਾ ਰਸ਼ ਵੀ ਚਲੋ ਕੋਈ ਵੀ ਥਾਂ ਇੰਨਾ ਰਸ਼ ਇਕੱਠਾ ਨੀ ਕਰਨਾ
ਕਰਨਾ ਚਾਹੀਦਾ ਸਹੀ ਗੱਲ ਹੈ ਜੀ ਕਿਉਂਕਿ ਨਾਲੇ ਤਾਂ ਦੂਜਿਆਂ ਨੂੰ ਮੁਸ਼ਕਿਲਾਂ ਪੈਦਾ ਹੁੰਦੀਆਂ ਨੇ ਨਾਲੇ ਆਪਾਂ ਨੂੰ ਆਪਣੇ ਆਪ ਨੂੰ ਪੈਦਾ ਹੁੰਦੀਆਂ ਨੇਗੀਆਂ ਇਹ ਵੀ ਹੈਗਾ ਮੈਮ ਕਿਉਂਕਿ ਗਰਮੀ ਦੇ ਵਿੱਚ ਤਾਂ ਹਾਂਜੀ ਹਾਂ ਜਿੰਨਾ ਘਰੇ ਰਿਹਾ ਜਾਂਦਾ ਓਨਾ ਹੀ ਬਹੁਤ
ਹੁਣ ਜਿਵੇਂ ਰਸ਼ ਜਿਆਦਾ ਹੋਣ ਕਰਕੇ ਕਿਤੇ ਇਕੱਠ ਹੁੰਦਾ ਕਿਸੇ ਮੋੜ ਤੇ ਸਵਾਰੀਆਂ ਚੜਉਣੀਆਂ ਇੰਨੀਆਂ ਸਵਾਰੀਆਂ ਚੜਾਂਦਾ ਦੇਖੋ ਦੇਖੋ ਜੇ ਉਹਨੂੰ ਦੋ ਮਿੰਟ ਲੱਗ ਦੇ ਨੇ ਜੇ ਜ਼ਿਆਦਾ ਸਵਾਰੀ ਆ ਤਾਂ ਪੰਜ ਮਿੰਟ ਲੱਗ ਜਾਂਦੇ ਨੇ ਫਿਰ ਦੇਖੋ ਬੱਸ ਰਸ਼ ਹੋ ਜਾਂਦਾ ਅੱਗੇ ਵੀ ਸਵਾਰੀ ਚੜ੍ਹਾਣੀ ਆਂ ਫਿਰ ਫੇਰ ਵੀ ਦੇਖੋ ਸੈਟਿੰਗ ਕਰਦਾ ਕਰਦਾ ਵੀ ਬੱਸ ਲੇਟ ਹੋ ਜਾਂਦਾ ਪਹੁੰਚਣ ਦਾ ਸਮਾਂ ਬੱਸ ਦਾ
ਹਾਂਜੀ- ਹਾਂਜੀ ਮੈਮ
ਇਸ ਕਰਕੇ ਕੀ ਰਸ਼ ਦਾ ਚਲੋ ਸਭ ਨੂੰ ਧਿਆਨ ਰੱਖ ਣਾ ਚਾਹੀਦਾ ਕਿ ਇੰਨਾ ਕਿਤੇ ਵੀ ਇਕੱਠ ਨਹੀ ਕਰਨਾ ਚਾਹੀਦਾ
ਸਾਰਿਆਂ ਨਾਲ ਵਧੀਆ ਗੱਲ ਐ ਜੀ
ਜੀ ਪਰ ਦੇਖੋ ਕੁਛ ਲੋਕ ਸੋਚਦੇ ਨੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ। ਐਵੇਂ ਤੁਰੇ ਰਹਿੰਦੇ ਨੇ ਦੇਖੋ ਵੀ ਹਨਾ ਵੀ ਫੇਰ ਇਸ ਨਾਲ ਰਸ਼ ਦੇ ਖੋ ਜਿਆਦਾ
ਬਹੁਤ ਜਿਆਦਾ ਵੱਧਣ ਲੱਗ ਜਾਂਦਾ ਏ ਠੀਕ ਹੈ ਮੈਮ ਧੰਨਵਾਦ ਤੁਹਾਡਾ ਨੈਕਸਟ ਕਾਲ ਤੇ ਮਿਲਦੇ ਆ ਜੀ ਓਕੇ ਜੀ ਓਕੇ